ਕੋਈ ਆਯੈ ਹੈਲੋ।
ਹੈਲੋ, ਹਾਂਜੀ ਸਾਸ ਸ੍ਰੀ ਕਾਲ।
ਹਾਂਜੀ, ਸਸ ਸ਼੍ਰੀ ਕਾਲ ਜੀ। ਕੀ ਹਾਲ-ਚਾਲ ਨੇ?
ਜੀ ਮੈਂ ਵਧੀਆ, ਤੁਸੀਂ ਸੁਣਾਓ ਠੀਕ ਓੰ?
ਹਾਂਜੀ-ਹਾਂਜੀ ਮੈ ਵੀ ਵਧੀਆ, ਹੋਰ ਕੀ ਸਭ
ਹਾਂਜੀ, ਕੁਛ ਨੀ ਬਸ ਹੁਨੇ ਮਤਲਬ ਅਪਨਾ ਰੋਟੀ ਵਗੈਰੇ ਖਾਧੀ ਸੀ। ਹੁਨੇ ਫ੍ਰੀ ਹੋਈ ਸੀ ਮੈਂ ਨਾ, ਹਾਂਜੀ, ਹੋਰ ਤੁਸੀਂ ਖਾਲਿਆ ਰੋਟੀ ਵਗੈਰਾ, ਖਾਣਾ ਖਾ ਲਿਆ?
ਨਹੀਂ, ਵੈਸੇ ਤਾਂ ਤਿਆਰ ਹੈ ਲੰਚ ਬਸ ਅੱਜ ਮੈਂ ਬ੍ਰੇਕਫਾਸਟ ਲੇਟ ਕੀਤਾ ਸੀ, ਬਾ ਬਾਕੀਆਂ ਸਭ ਨੇ ਤਾਂ ਖਾਲਿਆ, ਪਰ ਮੈਂ ਦਿਲ ਨੀ ਸੀ ਹਲੇ ਖਾਣ ਤੇ। ਮੈਂ ਕਿਹਾ ਚਲੋ ਥੋੜ੍ਹਾ ਠਹਿਰਕੇ ਖਾਨੀ ਆ ਹਲੇ।
ਅੱਛਾ-ਅੱਛਾ, ਠੀਕ ਏ ਹੋਰ ਘਰ-ਪਰਿਵਾਰ ਸਭ ਵਧੀਆ?
ਹਾਂਜੀ-ਹਾਂਜੀ ਸਭ ਵਧੀਆ ਨੇ, ਤੁਸੀਂ ਦੱਸੋ ਤੁਹਾਡੇ ਘਰ ਠੀਕ ਆ ਬੱਚੇ ਆ ਗਏ ਸਕੂਲੋ?
ਮੇਰਾ ਹਜੇ ਵਿਆਹ ਕਿੱਥੇ ਹੋਇਆ।
ਅੱਛਾ, ਅੱਛਾ-ਅੱਛਾ। ਅੱਛਾ-ਅੱਛਾ, ਹਾਂਜੀ ਚਲੋ ਵਧੀਆ, ਹੋਰ ਦੱਸੋ?
ਤੁਸੀ
ਬਾਸ ਕੁਛ ਨੀ ਬੈਠੇਦੇ ਸੀ।
ਅੱਛਾ।
ਔਰ, ਬਸ ਅੱਜ-ਕੱਲ ਦੇਖੋ ਜਿਵੇਂ ਤੁਸੀਂ ਸਟੂਡੈਂਟ ਓ, ਤੁਹਾਨੂੰ ਤਾਂ ਚਲੋ ਪਤਾ ਈ ਹੋਣਾ, ਮੈਨੂੰ ਮਤਲਬ ਕਾਫ਼ੀ ਸੁਣਨ ਨੂੰ ਆ ਰਿਹਾ। ਮਤਲਬ ਕੰਪਿਊਟਰ ਕੋਰਸ ਬਹੁਤ ਜ਼ਰੂਰੀ ਐ।
ਹਾਂਜੀ, ਦੇਖੋ ਪਤਾ ਕੀ ਏ ਮਤਲਬ ਅੱਜ ਦੇ ਟਾਈਮ ਤੇ ਤੁਹਾਨੂੰ ਪਤਾ ਈ ਏ, ਪਹਿਲੇ ਕੀ ਹੁੰਦਾ ਸੀ ਕਈ ਲੋਕਾਂ ਕੋਲ ਫੋਨ ਵਗੈਰਾ ਨਹੀਂ ਹੂੰਦੇ, ਕਿਉਂਕੀ ਫੋਨ ਵੀ ਕਿਸੇ ਕੰਪਿਊਟਰ ਤੋਂ ਘੱਟ ਨਹੀਂ ਹੈਗਾ।
ਹੂੰ, ਬਿਲਕੁਲ-ਬਿਲਕੁਲ।
ਅਵਾਜ਼ ਆ ਰਹੀ ਮੇਰੀ?
ਹਾਂਜੀ-ਹਾਂਜੀ, ਆ ਰਹੀ ਐ।
ਫ਼ੋਨ ਵੀ ਨਾ ਕਿਸੇ ਕੰਪਿਊਟਰ ਤੋਂ ਘੱਟ ਨਹੀਂ ਹੈਗਾ, ਹੁਣ ਪਹਿਲੇ ਮੇਰੇ ਟਾਈਮ ਦੇ ਕੀ ਹੁੰਦਾ ਸੀ ਮਤਲਬ ਛੋਟੇ ਬੱਚੇ ਵੀ ਫੋਨ ਨੀ ਚਲਾਂਦੇ ਸੀ। ਸਾਡੇ ਟਾਇਮ ਤੇ ਹਨਾ, ਮੈਨੂੰ ਖੁਦ ਪਲੱਸ ਟੂ ਤੋਂ ਬਾਅਦ ਫੋਨ ਮਿਲਿਆ, ਉਹ ਵੀ ਬਟਨਾਂ ਵਾਲਾ। ਟੱਚ ਤਾਂ ਮਤਲਬ ਸੈਕਿੰਡ ਈਅਰ ਈਚ ਜਾਕੇ, ਮੈ ਚਲਾਣਾ ਸ਼ੁਰੂ ਕੀਤਾ, ਲੇਕਿਨ ਅੱਜ ਦੇ ਟਾਈਮ 'ਚ ਛੋਟੇ-ਛੋਟੇ ਬੱਚੇ, ਦੋ-ਦੋ ਤਿੰਨ-ਤਿੰਨ ਸਾਲ ਦੇ ਪੰਜ-ਪੰਜ ਸਾਲ ਦੇ ਬੱਚੇ ਫ਼ੋਨ ਚਲਾ ਰਹੇ ਨੇ ਅਵਾਜ਼ ਆ ਰਹੀ ਨਾ ਤੁਹਾਨੂੰ ਮੇਰੀ, ਫ਼ੋਨ ਆ ਰਿਹਾ ਸੀ ਵਿਚ।
ਹਾਂਜੀ-ਹਾਂਜੀ ਬਿਲਕੁਲ, ਅਵਾਜ਼ ਆ ਰਹੀ ਐ ਤੁਹਾਡੀ।
ਹਾਂ ਟੈਕਨੋਲੋਜੀ ਕਿੰਨੀ ਵੱਧ ਰਹੀ ਏ, ਪਹਿਲੇ ਮਤਲਬ ਪਲੱਸ ਟੂ ਤੋਂ ਬਾਅਦ ਬੰਦਾ ਕੰਪਿਊਟਰ ਕੋਰਸ ਕਰਦਾ ਸੀ ਹੁਣ ਤਾਂ ਸਭ ਕੁਛ ਫੋਨ ਦੇ ਵਿੱਚ ਈ ਹੈਗਾ ਵੇ, ਜਿਹਨੂੰ ਫੋਨ ਚਲਾਣਾ ਆਗਿਆ ਉਹਨੂੰ ਕੰਪਿਊਟਰ ਵੀ ਚਲਾਣਾ ਆਈ ਜਾਏਗਾ, ਕਿੰਨੀ ਕੁ ਵੱਡੀ ਗੱਲ ਐ।
ਬਿਲਕੁਲ ਸਹੀ ਕੈ‌ ਰਏ ਓ, ਹੂੰ।
ਚਲੌਣਾ ਤਾਂ ਬੌਤ ਜ਼ਰੂਰੀ, ਮਤਲਬ ਸਿੱਖਣਾ ਚਾਈਦਾ ਹਰ ਇਨਸਾਨ ਨੂੰ ਨਾ ਕਿਉ ਕਿ ਆਣ ਵਾਲਾ ਟਾਈਮ‌ ਈ ਕੰਪਿਊਟਰ ਦਾ ਵੇ, ਏਆਈ ਦਾ ਹੈਗਾ ਵੇ, ਮੈਂ ਖੁਦ ਇੱਕ ਡੇਢ ਸਾਲ ਦਾ ਕੰਪਿਊਟਰ ਕੋਰਸ ਕੀਤਾ ਹੋਇਆ ਵੇ।
ਅੱਛਾ, ਤੇ ਤੁਸੀਂ ਕੀ ਕੀਤਾ, ਕੋਰਸਿਸ ਮਤਲਬ ਕਿਵੇਂ?
ਮਤਲਬ ਤਿਨ-ਤਿੰਨ ਮ੍ਹੀਨੇ ਦਾ ਤਾਂ ਬੇਸਿਕ ਈ ਹੁੰਦਾ, ਐਕਸਲ ਵਗੈਰਾ ਹਨਾ। ਪੇਂਟ ਵਗੈਰਾ ਸਿਖਾਂਦੇ ਨੇ, ਕੰਪਿਊਟਰ ਔਨ ਕਰਨਾ ਸਿਖਾਂਦੇ ਨੇ। ਔਫ ਕਰਨਾ ਸਿਖਾਂਦੇ ਨੇ ਹੈਨਾ, ਪੇਂਟਿੰਗ ਵਗੈਰਾ ਤਾਂ ਚਲੋ ਆਂਦੀ ਏ। ਮਿਊਜ਼ਿਕ ਸਿਸਟਮ ਸਿਖਾਂਦੇ ਨੇ ਕਿ ਕੰਪਿਊਟਰ ਵਿੱਚ ਮ ਮਤਲਬ ਕੋਈ ਐਰਰ ਵਗੈਰਾ ਆ ਗਿਆ ਉ ਕਿੱਦਾਂ ਹੋਏਗਾ ਉਹ ਬੇਸਿਕ ਸਿਖਾਂਦੇ ਨੇ ਮਤਲਬ ਤਿੰਨ ਮਹੀਨੇ ਦਾ ਤੇ ਬੇਸਿਕ ਦਾ ਕੋਰਸ ਹੈਗਾ। ਬਟ ਅੱਗੇ ਅਗਰ ਸੁਖ-ਸਿੱਖਣਾ ਵੇ। ਅਗਰ ਕੋਈ ਹਨਾ ਜਿਸਨੇ ਮਤਲਬ ਅਕਾਉਂਟਿੰਗ ਸਿੱਖਣੀ ਹੈ ਉਹਦੇ ਲਈ ਟੈਲੀ ਦਾ ਇੱਕ ਕੋਰਸ ਹੁੰਦਾ ਵਿੱਚ ਤਿਨ ਮਹਿਨੇ ਦਾ। ਹੈਨਾ ਹੁਨ ਮੈਂ ਕੰਪਿਊਟਰ ਦੀ ਸਟੂਡੈਂਟ ਮੇਰੇ ਲਈ ਮੈਂ ਤਾਂ ਕੋਡਿੰਗ ਸਿੱਖੀ ਸੀ। ਮਤਲਬ ਸੋਫਟਵੇਅਰ- ਹਾਰਡਵੇਅਰ ਦਾ ਸਿੱਖਿਆ ਹੋਇਆ ਸੀ ਮੈਂ ਤੇ ਉ ਮੇਰਾ ਇੱਕ-ਡੇਢ ਸਾਲ ਦਾ ਕੋਰਸ ਗਿਆ ਸੀ ਪਲੱਸ ਟੂ ਤੋਂ ਬਾਦ ਹੀ ਕੀਤਾ ਸੀ ਫਿਰ ਮੈਂ, ਫਿਰ ਉਦੇ ਤੋਂ ਬਾਦ ਇੱਕ ਡੇਢ ਸਾਲ ਕੋਰਸ ਤੋਂ ਬਾਦ ਇੱਕ ਸਾਲ ਡਰੋਪ ਕੀਤਾ ਸੀ ਫਿਰ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ। ਬੀ ਸੀ ਏ, ਹਾਂ ਕਰੋਨਾ ਇ ਚ। ਤੇ ਮਤਲਬ ਕੰਪਿਊਟਰ ਤੇ ਹਰ ਇਨਸਾਨ ਆਣਾ ਚਾਈਦਾ ਏ, ਘਰਾਂ ਚ ਵੀ ਬੋਤ ਜ਼ਰੂਰੀ ਹੈਗਾ ਕੰਪਿਊਟਰ ਆਣਾ ਨਾ ਸਾਡੇ ਟਾਈਮ ਤੇ ਸਕੂਲਾਂ ਚ ਨੀ ਪੜਾਂਦੇ ਸੀ। ਹਫ਼ਤੇ ਚ ਇੱਕ-ਇੱਕ ਲੈਕਚਰ ਹੁੰਦਾ ਸੀ। ਕੰਪਿਊਟਰ ਦਾ ਹਨਾ, ਬਟ ਅੱਜ ਦੇ ਟੈਮ ਚ ਤਾਂ ਸਕੂਲਾਂ ਚ ਸਾਰਿਆਂ ਚ ਮ ਮਤਲਬ ਛੋਟੇ ਬੱਚਿਆਂ ਨੂੰ ਸਿਖਾ ਰਏ ਨੇ ਕੰਪਿਊ
ਹਾਂ, ਦੇਖੋ ਸਿਖਾਂਦੇ ਤਾਂ ਦੇਖੋ, ਸਿਖਾਂਦੇ ਤਾਂ ਨੇ ਲੇਕਿ ਓਨਾ ਮਤਲਬ ਉਦੇ ਚ ਨੀ ਸਿਖਾਂਦੇ ਨਾ। ਡੀਪ ਵਿੱਚ ਜਾ ਕੇ ਉੱਤੋਂ-ਉੱਤੋਂ ਤਾਂ ਦੱਸ ਦੇਦੇ ਨੇ ਥੋੜਾ-ਥੋੜਾ।
ਸਕੂਲਾਂ ਚ ਉਂਦਾ ਮਤਲਬ ਜਿਹੜੇ ਮਤਲਬ ਵਧੀਆ ਸਕੂਲਸ ਵਗੈਰਾ ਹੁੰਦੇ ਨੇ ਨਾ ਉੱਥੇ ਤਾਂ ਮਤਲਬ ਇੱਕ-ਇੱਕ ਘੰਟੇ ਦਾ ਲੈਕਚਰ ਈ ਹੁੰਦਾਏ ਕੰਪਿਊ
ਹਾਂ, ਬਿਲਕੁਲ-ਬਿਲਕੁਲ-ਬਿਲਕੁਲ। ਹਾਂ, ਬਿਲਕੁਲ ਸਈ ਕਹਿ ਰਏ ਓ ਤੁਸੀਂ ਹਾਂ। ਸਾਡੇ ਵੀ ਹੁਣ ਹੈ ਵੇ ਨਾ ਪਰ ਤਾਂ ਵੀ ਬੱਚੇ ਕਹਿ ਰਏ ਨੇ ਮਤਲਬ-ਮਤਲਬ ਇੰਨਾ ਮਤਲਬ ਪ੍ਰੋਪਰ ਨੀ ਸਿਖਾਂਦੇ ਕਿਉਂਕਿ ਇਸ ਕਰਕੇ ਚਾਲੀ-ਪਂਜਾ ਬੱਚੇ ਹੋਵੇ
ਮਤਲਬ ਜਿੰਨਾ ਓਨਾ ਨੂੰ ਬੋਲਿਆ ਜਾਂਦਾ ਕਿਉਂਕਿ ਤਹਾਨੂੰ ਪਤਾ ਈ ਏ ਕੰਪਿਊਟਰ ਚੱਲਦਾ ਏ ਤੇ ਬਿੱਲ ਵੀ ਬੋਤ ਆਂਦਾ ਏ। ਹੈਨਾ। ਪਰ ਅੱਜ- ਕੱਲ ਤੇ ਮਤਲਬ ਬੱਚਿਆਂ ਕੋਲ ਹੁੰਦਾ ਈਏ ਟੈਬ ਵਗੈਰਾ ਹਨਾ।
ਹੈ - ਹੈਲੋ। ਹੈਲੋ।
ਹਾਂਜੀ-ਹਾਂਜੀ-ਹਾਂਜੀ, ਮੈਂ ਕਿਆ ਹਾਂ ਅੱਜ-ਕੱਲ੍ਹ ਤਾਂ ਬੱਚੇ ਆਪੇ ਈ ਸਿੱਖ ਜਾਂਦੇ ਨੇ।
ਹਾਂਜੀ। ਬਸ ਓਈ ਏ ਨਾ ਪੇਰੈਂਟਸ ਤੇ ਵੀ ਡਿਪੈਂਡ ਕਰਦਾ ਕਿ ਓਨਾ ਨੂੰ ਨਾ ਹਰ ਏਕ ਚੀਜ਼ ਸਿਖਾਓ ਜੀ ਜਿਵੇਂ ਕਈ ਬੱਚ ਚਿਆਂ ਦਾ ਬਚਪਨ ਤੋਂ ਈ ਪਤਾ ਚੱਲ ਜਾਂਦਾ ਕਿ ਓਨਾਂ ਦਾ ਇੰਟਰਸਟ ਕੀਦੇ ਵਿੱਚ ਹੈਗਾ ਵੇ?
ਹੈਨਾ ਕਿ ਅਗਰ ਓਨਾਂ ਦਾ ਗੇਮਿੰਗ ਚ ਇੰਟਰਸਟ ਏ ਓਨਾਂ ਦੀ ਪੜ੍ਹਾਈ ਦੇ ਨਾਲ ਗੇਮਿੰਗ ਕਰਦੋ। ਤੁਸੀਂ ਹਨਾ ਕੋਈ ਵੀ ਫੁੱਟਬੋਲ, ਕ੍ਰਿਕਟ ਜਾਂ ਬੈਡਮਿੰਟਨ ਵਗੈਰਾ ਹੈਨ ਨਾ, ਜ਼ਿਆਦਾਤਰ ਖੇਲਦੇ ਈ ਨੇ ਲੋਕ ਸਕੂਲ ਵਿੱਚ ਵੀ ਮਤਲਬ ਹੁੰਦਾ ਇਏ ਮਿਊਜਿਕ ਹੁੰਦਾ ਵੇ ਹਨਾ, ਕੰਪਿਊਟਰ ਉਂਦਾ ਵੇ ਡਰੋਇੰਗ ਹੁੰਦਾ ਵੇ। ਚਲੋ ਇੰਟਰਸਟ ਤੇ ਹੀ ਹੁੰਦੇ ਸਾਰੀ ਚੀਜ਼ ਬਟ ਕੰਪਿਊਟਰ ਤੇ ਇੱਕ ਐਸੀ ਏ ਜੇਹੜੀ ਸਾਰਿਆਂ ਨੂੰ ਆਉਣੀ ਚਾਹੀਦੀ ਔਰ ਤੁਸੀਂ ਕੀਤਾ ਹੋਆ ਮਤਲਬ ਕੋਰਸ ਵਗੈਰਾ ਕੰਪਿਊਟਰ ਦਾ।
ਮੈ ਨਾ ਬੇਸਿਕ ਹੀ ਕੀਤਾ ਹੋਇਆ ਵੇ।
ਅੱਛਾ, ਬੇਸਿਕ ਕੀਤਾ ਹੋਇਆ ਤੁਸੀਂ। ਫੇਰ ਤੇ ਵਧੀਆ ਗੱਲ ਏ ਤੁਆਨੂੰ ਵੀ ਆਂਦਾ ਹੋਣਾ ਹੈਨਾਂ ਕੰਪਿਊਟਰ
ਹਾਂ, ਹਾਂ, ਇਤਿਹਾਸ ਥੋੜਾ-ਬੋਤ ਆਂਦਾ
ਸਈ ਏ ਹਨਾਂ।
ਹਾਂਜੀ, ਹਾਂਜੀ।
ਹੋਰ ਬਤਾਓ?
ਫਸ ਜੀ ਇਨ੍ਹਾਂ ਕੰਮ ਸੀ ਪੁੱਛਣਾ ਸੀ, ਮੈਂ ਤੁਆਡੇ ਕੋਲ ਥੋੜਾ ਪੁੱਛਣਾ, ਕਰਨਾ। ਨਾਂ
ਹਾਂ ਹੁਣ ਤੇ ਮਤਲਬ ਕੰਪਿਊਟਰ ਦੀ ਫੀਸ ਵੀ ਮਤਲਬ ਸਿਖਾਣ ਦੀ ਨਾਂ ਫੀਸ ਵੀ ਬੋਤ ਜ਼ਿਆਦਾ ਹੋਗੀ ਹੁਈ ਏ ਆ। ਮੇਰੇ ਟਾਇਮ ਦੇ ਤੇ ਪੰਜ ਸੌ ਰੁਪਏ ਮਤਲਬ ਸੀ ਤੇ ਹੁਣ ਤੇ ਮਤ ਮਤਲਬ ਹਜ਼ਾਰ-ਪੰਦਰਾਂ ਸੌ ਰੁਪਏ ਹੋ ਗਈ ਏ ਟਿਊਸ਼ਨ ਵਗੈਰਾ ਦੀ ਵੀ ਫੀਸਾਂ ਬੋਤ ਵੱਧ ਵੱਧ ਰਈਆਂ ਨੇਂ, ਸਕੂਲ ਦੀਆਂ ਵੀ ਵੱਧ ਰਈਆਂ ਨੇਂ ਹਨਾਂ
ਅੱਛਾ। ਨਈਂ, ਨਈਂ, ਹਜ਼ਾਰ-ਪੰਦਰਾਂ ਸੋ ਨੀਂ ਜੇ ਅੱਜ-ਕਲ ਜੇਵੇ ਪਤਾ ਕਰ ਸੀ ਆ ਛੇ ਮੀਂਨੇ ਦੇ ਕੋਰਸ ਦੇ ਅੱਠ ਫਿਰ ਸਟਾਟ ਹੋ ਗਏ ਸੀ। ਤਿੰਨ-ਤਿੰਨ। ਅੱਛਾ-ਅੱਛਾ ਇੱਕ ਮਹੀਨੇ ਦੀ। ਪਰ ਇੱਥੇ ਸਾਡੇ ਇੱਥੇ ਕੱਠੀ ਲੈਂਦੇ ਨੇਂ ਨਾਂ ਤੇ ਓ ਮਤਲਬ ਤਿੰਨ ਮੀਂਨੇਂ ਦਾ ਜਿਵੇਂ ਬੇਸਿਕ ਕੋਰਸ ਦੀ ਵੀ ਅੱਠ ਹਜ਼ਾਰ ਰੁਪਇਆ ਸੀ।
ਓਈ ਕਵਰ ਹੋ ਜਾਂਦੀ ਏ, ਹਜ਼ਾਰ-ਪੰਦਰਾਂ ਸੌ ਰੁਪਏ ਦੀ ਫੀਸ ਪੈ ਜਾਂਦੀ ਏ। ਮਤਲਬ ਓ ਆਪਣੀ ਤਰਫ਼ ਤੇ ਇੱਕ ਨਾਂ ਕਿੱਟ ਵੀ ਦਿੰਦੇ ਨੇਂ ਕਿ ਤੁਸੀਂ ਕੰਪਿਊਟਰ ਸਿੱਖਣਾ ਨਾਲ-ਨਾਲ ਹੈਨਾਂ! ਪੂਰਾ ਫਾਈਵ ਡੇਜ ਸਿਖਾਦੇ ਨੇਂ ਜੇੜਾ ਮਤ ਮਤਲਬ ਸੈਟਰਡੇ ਆ ਜਾਂਦਾ ਓਦੇ ਚ ਓ ਜੋ, ਜੋ ਸਿਖਾਂਦੇ ਨੇਂ ਓਵੀ ਲਿਖਵਾ ਦਿੰਦੇ ਨੇਂ। ਤਾਂ ਕਿ ਬੱਚੇ
ਬਾਕੀ ਐ ਵੀ ਨਾਂ ਅੱਗੇ ਜਾ ਕੇ ਸਟੂਡੈਂਟ ਦਾ ਨਾਂ ਮਤਲਬ ਕੋਈ ਜੋਬ ਵਗੈਰਾ ਕਰੇਗਾ ਓ ਹਨਾਂ ਤੇ ਓ ਰ ਰਿਜ਼ਿਊਮ ਵਿਚ ਨਾ ਮੈਨਸ਼ਨ ਹੋ ਜਿਦੇ ਕਰਕੇ ਨਾਂ ਓਨੂੰ ਈਜ਼ਲੀ ਜੋਬ ਮਿਲ ਜਾਂਦੀ ਐ। ਕਿਉਂਕਿ ਅੱਜ ਦੇ ਟਾਈਮ ਤੇ ਹਰ ਜਗ੍ਹਾ ਕੰਪਿਊਟਰ ਦਾ ਯੂਜ਼ ਹੁੰਦਾ ਵੇ ਤੁਸੀਂ ਬੈਂਕ ਈ ਚਲੇ ਜਾਓ, ਹੈਨਾਂ ਕਿੱਥੇ ਵੀ ਚਲੇ ਜਾਓ ਤੁਸੀਂ ਕਿੱਥੇ ਵੀ ਕੰਪਨੀ ਚ ਜੋਬ ਕਰ ਲੋ ਕੰਪਿਊਟਰ ਤਾਂ ਤੁਆਨੂੰ ਆਣਾ ਹੀ ਚਾਈਦਾ ਤਾਂ ਹੀ ਤੁਆਨੂੰ ਜੋਬ ਮਿਲੇਗੀ। ਅਗਰ ਨਹੀਂ ਆਏਗਾ ਤਾਂ ਓ ਕੈਣਗੇ ਪੈਲੇ ਆਪਣਾ, ਟ੍ਰੇਨਿੰਗ ਲੱਲੋ ਤੁਸੀਂ, ਟ੍ਰੇਨਿੰਗ ਵਿਚ ਤੁਆਨੂੰ ਏਈਓ ਚੀਜ਼ਾਂ ਸਿਖਾਂਣਗੇ
ਹਾਂ, ਹਾਂ, ਬੇਸਿਕ ਸਿਖਾਂਦੇ ਨੇਂ ਬਿਲਕੁਲ ਸਈ ਸਾਰੇ
ਹਨਾਂ ਤੇ ਇਹ ਚੀਜ਼ ਹੁੰਦੀ ਏ ਮਤਲਬ ਅਗਰ ਛੋਟਾ ਬੱਚਾ ਜਿਵੇਂ ਪੜ੍ਹਾਈ ਕਰ ਰਿਆ ਆ ਨਾਂ ਤੇ ਓ ਐਕਟਿਵ ਹੁੰਦਾ, ਅਗਰ ਸ਼ੁਰੂ ਤੋਂ ਈ ਓਨੂੰ ਅੱਠਵੀਂ-ਨੌਵੀਂ ਤੋਂ ਸਿਖਾਣਾ ਸਟਾਰਟ ਕਰਤਾ ਨਾਂ ਇੱਕ ਘੰਟਾ ਕੰਪਿਊਟਰ ਦਾ ਹਨਾਂ ਕਈ ਲੋਕ ਖੇਡਦੇ ਵੀ ਨੇਂ, ਬਟ ਇੱਕ ਘੰਟਾ ਅਗਰ ਕੰਪਿਊਟਰ ਸਿੱਖਣ ਤੇ ਲਾ ਤਾ ਤਾਂ ਫਿਰ ਓਨਾਂ ਅੱਗੇ ਜਾ ਕੇ ਕੋਲੇਜ ਜਾ ਕੇ ਓਨੂੰ ਦਿੱਕਤ ਨੀਂ ਆਏਗੀ ਸਿੱਖਣ ਇੱਚ
ਹਾਂ, ਸਈ ਗੱਲ ਏ, ਬੱਚਾ ਨਾਲ ਦੀ ਨਾਲ ਕਵਰ ਕਰ ਲੇ। ਨਾਂ ਹਨਾਂ ਫੇਰ ਓਨੂੰ ਐਕਸਟਰਾਂ ਬਾਅਦ ਵਿੱਚ ਟਾਈਮ ਨੇਂ ਹਾਂ ਨਾਲੇ ਬਾਅਦ ਵਿੱਚ ਦੇਖੋ
ਮੈਨੂੰ ਕੰਮ ਆਪਣਾ ਲੈਪਟੋਪ ਵੀ ਲੈ ਦੋ ਕਿਉਂਕਿ ਲੈਪਟੋਪ ਤੇ ਇੱਕ ਸਟੂਡ ਡੇੰਟ ਕੋਲ ਹੋਣਾ ਬੋਹਤ ਜ਼ਰੂਰੀ ਐ ਸਾਡੇ ਕੋਲ ਹੈ ਨੀਂ ਸੀ। ਬਟ ਅੱਜ ਦੇ ਟਾਈਮ ਤੇ ਤਾਂ ਹੋਣਾ ਬੋਤ ਜ਼ਿਆਦਾ ਜ਼ਰੂਰੀ ਹੈਗਾ ਹਨਾਂ।
ਦੇਖੋ ਸਾਰਾ ਕੰਮ ਹੀ ਦੇਖੋ ਫੋਨਾਂ ਤੇ ਹਾਂ ਫੋਨਾ ਤੇ ਹੁੰਦਾ ਤੁਸੀਂ ਵੀਰੇ ਵਗੈਰਾ ਬਣਾ ਰਹੇ ਤੁਹਾਨੂੰ ਸੁਖ ਹੋ ਜਾਂਦਾ ਲੈਪ ਟੋਪ ਤੇ ਨਾਲੇ ਦੇਖੋ ਅੱਜ-ਕੱਲ੍ਹ ਹਰ ਕੰਮ ਦੇਖੋ ਔਨਲਾਈਨ ਘਰ, ਘਰ ਬੈਠ ਕੇ ਆਉਂਦਾ ਤੁਹਾਨੂੰ ਪਤਾ ਏ।
ਹਾਂ ਸਟੱਡੀ ਵੀ ਵਗੈਰਾ ਤੁਸੀਂ ਚੈੱਕ ਕਰ ਲਓ ਹੁਨ ਓਨਲਾਈਨ ਈ ਹੋ ਰਹੀ ਏ ਜੂਮ ਐਪ ਤੇ, ਗੂਗਲ ਮੈਪ ਤੇ ਹਨਾ।
ਹਾਂ ਪਹਿਲੇ ਹੁੰਦਾ ਸੀ ਟੀਚਰਾਂ ਸਕੂਲੇ ਲਿਖਵਾਉਂਦੀ ਹੁੰਦੇ ਸੀ ਤਾਂ ਹੁਣ ਟੀਚਰਾਂ ਵੀ ਮੈਂ ਵਟਸਐਪ ਤੇ ਪੀ ਡੀ ਐਫ ਭੇਜ ਦਿੰਦੀਆਂ ਕਹਿੰਦੀ ਏ ਇਹਦੇ ਵਿੱਚੋਂ ਐ ਕੁਅਸ਼ਚਨਜ ਕਰ ਲੋ ਐ ਕੁਅਸ਼ਚਨਜ।
ਹਾਂ, ਕਿਉਂਕਿ ਐ ਟੈਕਨੋਲੋਜੀ ਆ ਰਹੀ ਹੈ ਨਾ ਸਾਰੀ ਤੇ ਟੀਚਰਸ ਵੀ ਫਿਰ ਉਹੀ ਨਾ ਆਸਾਨ ਚੀਜ਼ਾਂ ਲੱਭਦੇ ਨੇ। ਕਿ ਮਤਲਬ ਉਹਨਾਂ ਦਾ ਟਾਈਮ ਵੇਸਟ ਨਾ ਹੋਵੇ ਅਗਰ ਸਾਡੇ ਕੋਲ ਟੈਕਨੋਲੋਜੀ ਆ ਰਹੀ ਤੇ ਉਹਦਾ ਅਸੀਂ ਸਹੀ ਯੂਜ ਕਰੀਏ। ਅਦਰਵਾਈਜ਼ ਬੱਚਿਆਂ ਨੂੰ ਪਰ ਦੇ ਵੀ ਦੋ ਨਾ ਫੋਨ ਦੇ ਦੋ ਜਾਂ ਲੈਪਟੋਪ ਦੇ ਦੋ ਕੁਛ ਵੀ ਦੇ ਦੋ- ਉਹ ਗੇਮਾਂ ਖੇਡਣ ਲੱਗ ਜਾਂਦੇ ਨੇ ਹਨਾ ਮਤਲਬ ਵੇਸਟ ਵੀ ਕਰਦੇ ਨੇ ਬਹੁਤ ਸਾਰੇ ਲੋਕ ਉਹਨੂੰ ਚੰਗੇ ਤਰੀਕੇ ਨਾਲ ਯੂਜ ਕਰਦੇ ਨੇ। ਬਟ ਬਹੁਤ ਸਾਰੇ ਲੋਕ ਨਾ ਉਹਨੂੰ ਮਿਸਯੂਜ ਵੀ ਕਰਦੇ ਨੇ ਆਪਣਾ ਟਾਈਮ ਖ਼ਰਾਬ ਕਰਨ ਲਈ।
ਹਾਂਜੀ
ਹਨਾ ਟੀ ਵੀ ਉਹਦੇ 'ਚ ਨਾਟਕ ਵੇਖ ਲਿਆ, ਕਾਰਟੂਨ ਵੇਖ ਲਏ। ਕਿ ਗਾਣੇ ਸੁਣ ਲੇ ਹਨਾ।
ਹਾਂ, ਹੋਰ ਦੱਸੋ?
ਹੋਰ ਤਾਂ ਬਸ ਵਧੀਆ ਈ ਏ। ਬਾਕੀ ਬੇਸਿਕ ਨੌਲੇਜ ਤਾਂ ਦੇਖੋ ਕੰਪਿਊਟਰ ਦੀ ਨਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਏ ਅਗਰ ਤੁਸੀਂ ਫੋਰਨ ਵਿੱਚ ਵੀ ਜਾਓਗੇ ਬੱਚਾ ਕਈ ਪਲੱਸ ਟੂ ਤੋਂ ਬਾਅਦ
ਬੇਸਿਕ ਤਾਂ ਮੈਨੂੰ ਪਤਾ ਮੈਂ ਸੋਚਦੀ ਐਡਵਾਂਸ ਤਾਂ ਦੇਖ ਲਵਾਂ ਹੁਣ ਜਿਵੇ ਐਡਵਾਂਸ ਫਿਰ ਕਹਿੰਦੇ ਤੁਹਾਨੂੰ
ਤੁਹਾਡਾ ਛੇ ਮਹੀਨੇ ਦਾ ਨਾ ਸਾਲ ਦਾ ਕੋਰਸ ਹੋਏਗਾ ਤੁਸੀਂ ਪਹਿਲੇ ਨਾ ਪੁੱਛ ਕੇ ਆਓ ਕਿਸੇ ਸਟੋਪ ਤੋ ਜਾਂ ਸੈਂਟਰ ਤੋਂ।
ਅੱਛਾ, ਨਹੀਂ ਜਿੱਦਾਂ ਮੈਂ ਤਿੰਨ ਮਹੀਨੇ ਤਾਂ ਮੈਂ ਇਹ ਦਿਨ ਨਾ ਹੁਣ ਤਾਂ ਮੈਨ ਅੱਗੋਂ ਦਾ ਕੰਟੀਨਿਊ ਕਰਨਾ ਨਾ ਫਿਰ ਸਾਲ ਤਾਂ ਮੇਰਾ ਦਿਨ ਜਦੇਂ
ਪੜ੍ਹਾਈ 'ਚ ਕੀ ਕੀਤਾ ਹੋਇਆ?
ਮੈਂ ਭਾਵੇਂ ਪਲਸਟੋ ਵੀ ਕੀਤੀ ਸੀ ਹਨਾ।
ਅੱਛਾ ਐਡਵਾਂਸ ਵਿਚ ਤੁਸੀਂ ਪੁੱਛ ਲੋੋ ਜਾ ਕੇ ਸੈਂਟਰ ਵਾਲੇ ਕੋਲ ਕਿ ਐਡਵਾਂਸ ਵਿੱਚ ਮੈਂ ਕੀ ਕਰਾਂ। ਟੈਲੀ ਸਿੱਖਾਂ ਜਾਂ ਕੀ ਕਰਾਂ ਨਾ, ਅਕਾਊਂਟਸ ਵਗੈਰਾ ਹੁੰਦਾ ਉਹਦੇ 'ਚ।
ਹਾਂਜੀ ਚਲੋ ਠੀਕ ਏ ਮੈਂ ਉੱਥੇ ਪੁੱਛ ਲਾਂਗੀ ਹਾਂਜੀ ਸਾਸਰੀ ਕਾਲ।